ਹੋਗੀ ਮੇਰੀ ਹੈਲੋ
ਬੋਲ ਮੇਰੀ ਤਬੀਅਤ ਖ਼ਰਾਬ ਹੋ ਗਈ ਆ ਮੈਨੂੰ ਲੱਗਦਾ ਜਲਦੀ ਨਾਲੇ ਆਪਰੇਸ਼ਨ ਕਰਵਾਣਾ ਪੈਣਾ ਐ ਨਵਾ।
ਹਾਏ ਜਲਦੀ ਨਾ ਤੇ ਹਾਲ ਤੇ ਬਰਸਾਤ
ਹਾਂ-ਹਾਂ ਪੈਰ ਹੁਣ ਬਹੁਤ ਦਰਦ ਕਰਨ ਡਿਆ ਲੱਕ ਦਰਦ ਕਰਨ ਡਿਆ ਵਾ।
ਹਾਂ ਡਾਕਟਰ ਨੇ ਤੇ ਕਿਹਾ ਸੀ ਲੇਕਨ ਕਰਾਉਣਾ ਹੀ ਪੈਣਾ ਲੇਕਿਨ ਹੁਣੇ ਕੀ ਜੋ ਉਨ ਜੁਲਾਈ ਅਗਸਤ ਠੀਕ ਆ ਵੇਖ ਲਏ।
ਪਾਠ ਦੁਖਨ ਡਿਆ ਵਾ ਉਹੀ ਮੈਂ ਸੋਚਿਆ ਜਾਵਾ ਖੁਦ ਜਾ ਕੇ ਚੈਕਅਪ ਵੁਕਅਪ ਸਟਾਰਟ ਕਰਾਉਂਦੀ ਆ।
ਹਾਂ ਤੇ ਜਾ ਕੇ ਕਰਵਾਲਾ ਨੀਲੂ ਨੂੰ ਲੈ ਜਾ ਲੇਕਿਨ ਉਹਦਾ ਤੇ ਬੱਚਾ ਇੰਨਾ ਰੋਂਦਾ ਵਾ ਇੰਨੀ ਚ ਕਾ ਮਾਰਦਾ ਕਿ ਉਹਨੇ ਤੇ ਮੀਨੂ ਨੀ ਦਵਾਈ ਲੈਣ ਦਿੱਤੀ ਤੇ ਤੇਰਾ ਤੇ ਕੰਮ ਬਹੁਤ ਦੇਰ ਦਾ ਵਾ ਤੇਰੇ ਤੇ ਫਿਰ ਕਿੱਦਾਂ ਹੋਊਗਾ?
ਹਾ ਤੇ ਵਹੀ ਸੋਚਿਆ ਕਿਤੇ ਇਹ ਨਾ ਹੋਵੇ ਕਿ ਫੇਰ ਮੱਖਣ ਲਾਉਣ ਬਹਿਣ। ਕਿਉਕਿ ਫੇਰ ਬਚਣਾ ਤੇ ਫਿਰ ਡਾਇਰੈਕਟ ਜਾਣਾ ਪਵੇ।
ਜੀਜੂ ਨੂੰ ਲੈ ਜਾ।
ਵੇ ਬੱਚੇ ਵੀ ਤੇ ਆ ਨਾ ਉਹਨੂੰ ਉਹਨੂੰ ਪਤਾ ਵੀ ਨੀ ਚੱਲਣਾ ਨੀਤੂ ਤਾਂ ਫਟਾਫਟ ਕਰਾ ਦਿੰਦੀ ਆ ਭੱਜ ਭੱਜ ਕੇ। ਦੇਖੂਗੀ ਸੋਚਣ ਡਿਆ ਕੱਲ ਜਾਵਾਂ। ਗਰਮੀਆਂ ਤੇ ਚੱਲ ਖਤਮ ਹੋ ਹੀ ਗਈਆਂ ਵਾ ਬਾਰਿਸ਼ ਆ ਗਈ ਆ।
ਤੂੰ ਬਾਰਿਸ਼ ਤੇ ਨਹੀਂ ਕਰਾਈ ਦਾ।
ਤੇ ਜਿਹਨਾਂ ਦੇ ਹੁਣ ਬੱਚੇ ਹੋਣੇ ਆ ਉਹਨਾਂ ਨੇ ਕਿ ਸੀਜਨ ਦੇ ਹਿਸਾਬ ਨਾਲ ਬੱਚੇ ਕਰਨੇ ਆ ਉਹ ਵੀ ਤੇ ਆਖਿਰ ਕਰਨ ਵੀ ਤੇਈਆਂ ਵਧ ਗਈਆਂ
ਠੀਕ ਆ ਦੇਖ ਲਾ ਡਾਕਟਰ ਨੂੰ ਦਿਖਾ ਕੇ ਪੁੱਛ ਲੈ ਕੀ ਕੰਡੀਸ਼ਨ ਆ ਤੇ ਕਦੋਂ ਤੱਕ ਕਰਾਉਣ ਨਾ ਠੀਕ ਕਰੂਗਾ ਫਿਰ ਉਸ ਹਿਸਾਬ ਨਾਲ ਹੀ ਹੋਊਗਾ ਕੀ ਕਰ ਸਕਦੇ ਹਾਂ।
ਕੱਲ ਮੈਂ ਯੂਟਿਊਬ ਚ ਵੇਖਿਆ
ਹਾਂ ਤੇ ਫਿਰ ਵੇਖ ਲਿਆ ਅਤੇ ਫਿਰ ਕਰਵਾ ਲਉ ਅਤੇ ਹੁਣੇ ਤਾਂ ਆਪਣਾ ਜੋ ਵੀ ਆ ਚੈੱਕਅਪ ਚੁੱਕਅਪ ਪੈ ਟੇਸਟ ਟੂਸਟ ਸਭ ਕਰਵਾਓ ਦੇਖੋ ਜੁਲਾਈ ਚੱਲ ਰਹੀ ਹੈ ਜੁਲਾਈ ਅਗਸਤ ਤੱਕ ਹੋਜੂਗਾ ਫਿਰ।
ਕਿ ਜਿਆਦੀ ਦੇਰ ਹੋ ਜਾਣ ਨਾ ਨਾ ਫੇਰ ਉਹਨੂੰ ਪ੍ਰੋਬਲਮ ਪ੍ਰੂਬਲਮ ਹੋ ਜਾਂਦੀ ਆ।
ਹਮ ਤਾਂ ਕਰਵਾ ਲੋ ਫਿਰ ਕੀ ਕਰਨਾ ਤਬੀਅਤ ਖ਼ਰਾਬ ਏਦਾਂ ਵੀ ਤੇ ਨਹੀਂ ਚੱਲ ਸਕਦਾ ਇਹ ਵੀ
ਹਮ ਦੇ ਉਹਨੇ ਦੇ ਬਿਮਾਰ ਹੈ ਹੁਣ ਤੇ ਇੱਕਦਮ ਬਹੁਤ ਜ਼ਿਆਦੀ ਦਰਦ ਹੋਣ ਮੇਰੀ ਬਰਦਾਸ਼ਤ ਤੋਂ ਬਾਹਰ ਹੈ।
ਫੇਰ ਇਹਦਾ ਨਾ ਹੋਵੇ ਕਿ ਐਮਰਜੈਂਸੀ ਚ ਜਾਣਾ ਪੈ ਜੇ।
ਕਿੰਨੇ ਹੀ ਦਿਨ ਦਰਦ ਦੀਆਂ ਦਵਾਈਆਂ ਖਾਂਦੀ ਰਹੋਗੇ।
ਨਹੀਂ ਇੰਨੀ ਦਵਾਈ ਖਾਣਾ ਠੀਕ ਨਹੀਂ ਆ। ਜਾਓ ਹੁਣੇ ਤੇ ਹੈਗੇ ਆ ਤਾਡੇ ਹਸਬੈਂਡ ਘਰ ਚ ਹੁਣੇ ਦਿਖਾਓ।
ਡੈਡੀ
ਡੈਡੀ, ਡੈਡੀ ਨੇ ਕਿੱਥੇ ਜਾਣਾ ਵਾ ਡੈਡੀ ਘਰੇ ਰਹਿੰਦੇ ਐ।
ਹਮ ਬਹੁਤ ਚੰਗਾ ਹੈ ਕਿਤੇ ਗਿਆ ਨੀ ਘੁੰਮਣ - ਘੁੰਮਣ।
ਹਮ ਘੁੰਮਣ ਕਿੱਥੇ ਜਾਣਾ ਵਾ ਘੁੰਮ ਕੇ ਤੇ ਆਉਂਦੇ ਹੀ ਆ ਸਵੇਰ ਤੋਂ ਸ਼ਾਮ
ਮੰਮੀ ਕੀ ਕਰਨ ਡਈ?
ਮੰਮੀ ਹਮ ਲੱਗੀ ਆ ਪਟਲ ਭਰਨ ਲੱਗੀ ਆ।
ਵਾਹ ਸੀਰਤ ਦੀ ਫੇਵਰੇਟ ਸਬਜ਼ੀਆ
ਅੱਛਾ ਉਹਨੂੰ ਪਸੰਦ ਆ ਉਹਨੂੰ ਪਟਲ ਭਰੇ ਹੋਏ ਪਸੰਦ ਆ।
ਆ ਉਹਨੂੰ ਭਰ ਕੇ ਬਣਾਏ ਹੋਏ ਕੋਈ ਵੀ ਚੀਜ਼ ਪਸੰਦ ਆ।
ਵਾਹ ਇੱਕਦਮ ਪੰਜਾਬੀ ਆ ਵਰਗੋਂ ਹਾਂ ਤੇ ਪਹਿਲਾਂ ਸੋਚਿਆ। ਕੀ ਬਣਾਈਏ ਬਟਲ ਈ ਸੀ ਫਿਰ ਮੰਮੀ ਕਹਿੰਦੇ ਕਿ ਪਟਲ ਭਰ ਕੇ ਬਣਾ ਲੈਂਦੇ ਆਂ ਠੀਕ ਹੈ।
ਤੇ ਹੁਣ ਆਟਾ ਗੁੰਨਣ ਲੱਗੀ ਸੀ ਫਿਰ ਸੋਚਿਆ ਕਾਲ ਕਰ ਲੈਂਦੀ ਆਂ।
ਆਟਾ ਮੈਂ ਵੀ ਗੁੰਨਨਾ ਆ ਹਾਲੀ ਆਟਾ ਗੁੰਨਨਾ ਆ ਪਾਣੀ ਕੱਢਨਾ ਆ ਮਸ਼ੀਨ 'ਚੋਂ
ਹਾਂ ਪਾਣੀ ਆ ਗਿਆ ਸਾਡਾ
ਨਹੀਂ ਪਾਣੀ ਪ ਦਾ ਕੋਈ ਟਾਈਮ ਫਿਕਸ ਨਹੀਂ ਆਊਗਾ ਅੱਠ ਕੁ ਵਜੇ ਸ਼ਾਇਦ ਸਾਢੇ ਸੱਤ ਤੇ ਹੋ ਗਿਆ ਅੱਠ ਤੇ ਭਰਿਆ ਆਊਗਾ।
ਬਾਪ ਰੇ ਏਨੀ ਠੰਡ 'ਚ ਏਨੀ ਲੇਟ ਲੇਟ ਪਾਣੀ ਆਊਗਾ ਤੇ ਕੌਣ ਭਰੂਗਾ।
ਮੈਂ ਤੇ ਨਹੀਂ ਭਰ ਸਕਦੀ ਪਈ ਮੇਰੀ ਤੇ ਪਾਣੀ ਦੀ ਪ੍ਰੋਬਲਮ ਆ ਮੰਮੀ ਹੀ ਭਰੂਗੀ। ਹਾਏ ਮੰਮੀ ਜੀ। ਜਦ ਮੰਮੀ ਚੱਲ ਜੂਗੀ ਹੋਸਪਿਟਲ- ਹੁਸਪਿਟਲ ਤਾਂ ਮੈਂ ਕਿੱਦਾਂ ਕੰਮ ਕਰੂੰਗੀ।
ਹਾਂ ਤੇ ਤੂੰ ਅਗਲੇ ਸਾਲ ਦਾ ਜਦੋਂ ਮੁੰਡਾ ਹੋਇਆ ਉਦੋਂ ਬੋਲਿਆ ਸੀ ਨਾ ਅਗਲੇ ਸਾਲ ਦਾ ਹੁਣ ਕੀ ਪ੍ਰੋਗਰਾਮ ਉਹ ਵੀ ਦਸ ਦੋ।
ਹਾਂ ਮੈਨੂੰ ਪਤਾ ਹੀ ਤੁਸੀਂ ਮੇਰਾ ਪੂਰਾ -ਪੂਰਾ ਫਾਇਦਾ ਚੁੱਕਣਾ ਆ।
ਆ ਸਾਲ ਫੇਰ ਚਾਲੂ ਹੋ ਗਿਆ ਕੁਛ -ਕੁਛ
ਹੂੰ ਤੇ ਹਰ ਸਾਲ ਮੇਰੀ ਬ ਆਪਣੀ ਤੇ ਤੁਹਾਡੀ ਵੱਜਦੀ ਵੱਜਦੀ ਬੈਂਡ ਮੇਰੀ ਵੀ ਨਾਲ ਹੀ ਵੱਜ ਜਾਣ ਨੂੰ ਤਿਆਰ ਰਹਿੰਦੇ ਆ।
ਹਾਂ ਕਿੰਨੀ ਦਿੱਕਤ ਹੋ ਰਹੀ ਆ ਮੈਨੂੰ ਤੇ ਸੋਚ- ਸੋਚ ਕੇ ਇੰਨਾ ਡਰ ਲੱਗਣ ਡਿਆ ਵਾ। ਤੇ ਉੱਥੇ ਦੀ ਰੋਟੀ ਏ।
ਤਾਨੂੰ ਡਰ ਲੱਗਣ ਮੈਨੂੰ ਵੀ ਡਰ ਲੱਗਣਾ ਮੇਰੀ ਫਿਰ ਵਹੀ ਝੇਲਣ ਪਾਗਲ ਬੰਦੇ ਸਾਂਭੋ ਬੱਚੇ ਸਾਂਭੋ ਘਰ ਸਾਂਭੋ।
ਹੁਣ ਕਿੱਦਾਂ ਕਲ ਆਊਗੀ ਉਂਦੇ ਤੇ -ਤੇ ਸਕੂਲ ਵਾਲੇ ਇੰਨੇ ਡੇਂਜਰ ਆ। ਉਹ ਵੱਡੀ ਦਿਨ ਆਗੇ ਕਰਾਉਂਗੀ ਤੇ ਇਹ ਵੀ ਵਿਚਾਰੀ ਦੇ ਇੰਨੇ ਸਾਰੇ ਨੋਟਸ ਮਿਸ ਹੋ ਜਾਣੇ ਆ।
ਕੀ ਕੀਤਾ ਜਾ ਸਕਦਾ ਵਾ।
ਪਹਿਲਾਂ ਤੇ ਘਰ ਲਾਗੇ ਹੀ ਤੇ ਸਾਰਾ ਬੋਰੀਆ ਬਿਸਤਰ ਚੁੱਕ ਕੇ ਚੱਲ ਜਾਂਦਾ ਸੀ ਬੰਦਾ ਆਟੋ ਓਟੋ ਵਾਲੇ ਵੀ ਸਾਰੇ ਉ ਤੇ ਛੱਡ ਜਾਂਦੇ ਹੁੰਦੇ ਸੀ।
ਲਾਗੇ ਰਹੂਗਾ ਵੀ ਤੇ ਸਕੂਲ ਕੌਣ ਹੀ ਭੇਜ ਸਕਦਾ ਵਾ।
ਨਹੀਂ ਤੇ ਛੋਟੀ ਤੇ ਬਸ ਬਿਸਕੁਟ ਮਿਕਚਰਰ ਮਤਲਬ ਬਿਸਕੁਟ ਔਰ ਗਟ ਮਠੀਆ ਮਠਆ ਲੈ ਕੇ ਚਲ ਜਾਂਦੀ ਹੈ ਵੱਡੀ ਟਿਫਨ ਲੈ ਕੇ ਜਾਂਦੀ ਹੈ ਖਾਲੀ
ਜਾਏਗੀ ਤੇ ਹੈ।
ਵੱਡੀ ਨੂੰ ਛੋਟੀ ਕੋ ਛੱਡ ਦਾਂਗੇ ਛੋਟੀ ਛੋਟੀ ਦੇ ਘਰ 'ਚ ਛੋਟੀ ਦੇ ਘਰ ਵੱਲ ਆਟੋ ਆਉਂਦਾ ਨਾ ਉੱਥੋਂ ਬੋਲਾਂਗੇ ਇਹਨੂੰ ਲੈ ਜਈ। ਆਪਣੀ ਕੁੜੀ ਨੂੰ ਤੇ ਉਹਣੇ ਜਾਣਾ ਈ ਆ ਛਡਣ।
ਹਾਂ ਫੇਿਰ ਇਹੀ ਕਰ ਸਕਦੇ ਹਾਂ ਜਿੱਥੇ ਉਹ ਆਪਣੀ ਕੁੜੀ ਕਲਾਉਗੀ ਉੱਥੇ ਇੱਕ ਹੋਰ ਕਲਾ ਦੂਗੀ
ਹਾਂ ਇਹਨੂੰ ਵੀ ਦੋ ਪਰੌਂਠੇ ਦੇ ਦੂਗੀ ਤਿਆਰ ਤੇ ਉਹਨੇ ਆਪੇ ਹੋ ਹੀ ਜਾਂਦੀ ਆ ਖਾਲੀ ਸਿਰ ਬਹੁਣਾ ਹੁੰਦਾ ਵਾ।
ਹਾਂ ਠੀਕ ਹੈ ਇਹ ਸਹੀ ਰਹੂਗਾ।
ਉਹਨੇ ਪਹਿਲੋ ਹੀ ਡਰ ਜਾਣਾ ਵਾ ਕਿ ਹਾਏ ਮੇਰੋ ਕੋਲ ਛੱਡ ਦੇਣਾ ਵਾਂ।
ਪਰ ਛੋਟੀ ਨੀ ਨਾ ਫ਼ਿਰ ਮੇਰੋ ਕੋਲ ਰਉਗੀ ਛੋਟੀ ਨੇ ਨੀ ਰਹਿਣਾ ਕੱਲੀ ਨੇ ਮੇਰੇ ਕੋਲ ਉ ਤੇ ਉਦਾ ਹੀ ਇਨਾ ਰੋਂਦੀ ਹੀ ਉਦੋ ਈ।
ਹਾਂ ਏਹੀ ਤੇ ਗੱਲ ਆ ਮਮ ਮੰਮੀ ਦੇ ਬਿਨਾ ਤੇ ਨਹੀਂ। ਹਾਂ ਸੁਣ -ਸੁਣ ਕੇ ਹੁਣੇ ਉਹਨੇ ਘਬਰਾ ਜਾਣਾ ਵਾਂ।
ਸੁਣ ਹੀ ਰਹੀ ਆ।
ਹੁਣ ਇਹ ਮੂੰਹ ਬੜਨ ਲੱਗ ਚੜੇ ਆ
ਬਹਿ ਕੇ ਕਿ ਕਰਨਾ ਉਹਦੇ ਕੋਲ ਛੱਡ ਦੇ ਮੈਂ ਫ਼ਿਰ ਘਰ ਦੇ ਦੋ ਬੰਦੇ ਸਾਂਭ ਲੂੰਗੀ। ਕੀ ਕਰਨਾ ਮੈਂ ਤਾਂ ਇੱਥੇ ਦੁਕਾਨਾਂ ਤੇ ਵੀ ਨਹੀਂ ਜਾਂਦੀ।
ਨਹੀਂ ਤੇ ਚੰਗਾ ਨਾ ਰਾਵੀ ਨਾਲ ਖੇਡਦੇ ਰਹੋਗੇ ਤੇ ਫੇਰ ਏਨਾ ਨੂੰ ਕੁੱਝ ਪਤਾ ਨਹੀਂ ਚੱਲੂਗਾ। ਏਦਾਂ ਤੇ ਕੱਲੇ ਕਿਹੇ ਨੇ ਵੀ ਨੀ ਰਹਿਣਾ।
ਬਹੁਤ ਵੱਡੀ ਸੱਮਸਿਆ ਹੋ ਗਈ ਆ। ਹਰ ਸਾਲ ਇਕ ਨਵਾਂ ਕਾਂਡ। ਕਰ ਰਹੇ ਹਰ ਸਾਲ ਇੱਕ ਨਵੀਂ ਤਿਆਰੀ।
ਮੈਨੂੰ ਇੱਕਦਮ ਇੱਕਦਮ ਚੰਗਾ ਲੱਗਣ ਡਿਆ ਅੱਜ ਕਲ ਮੈਨੂੰ। ਅਹ ਮਤਲਬ ਪਹਿਲਾ ਤੋ ਮੈ ਸਕੂਲ ਚਲ ਜਾਂਦੀ ਸੀ ਬੱਚੇ ਤੇ ਫ਼ਿਰ ਮੈਂ ਸਵੇਰੇ ਸਾਰਾ ਕੰਮ ਜਲਦੀ ਜਲਦੀ ਖਾ। ਕੰਮ ਕਰ ਲੈਂਦੀ ਸੀ। ਚੰਗਾ ਹੋਇਆ ਹੁਣ ਆਟੋ ਵਾਲਾ ਖੁਦ ਲੈਕੇ ਵੀ ਆਉਣ ਲਗ ਗਿਆ ਨਹੀਂ ਤੇ ਮੇਰੋ ਕੋਲ ਤੇ ਲੈਣ ਵੀ ਨਹੀਂ। ਜਾਇਆ ਜਾਣਾ ਸੀ।
ਹਾਂ ਕਿੰਨੀ ਤਬੀਅਤ ਖਰਾਬ ਤੇ ਫੇਰ ਕਿਦਾ ਅੱਗੇ ਆਉਣਾ ਕਰਨਾ।
ਚੰਗਾ ਉਨੇ ਕਹਿ ਤਾਂ ਕੀ ਮੈਂ ਲੈ ਆਇਆ ਕਰੂੰਗਾ ਤੇ ਲੈ ਆਉਂਦਾ ਵਾਂ। ਨਹੀਂ ਤੇ ਮੇਰੀ ਤੇ ਬਹੁਤ ਈ ਬੁਰੀ, ਹਾ ਤੇ ਪੈਸੇ ਤੇ ਓੰਨੇ ਲੈਣੇ ਹੀ ਆ। ਤੇ ਪਾੜੇ ਤੋਂ ਤੇ ਲੇਕਿਨ ਘੱਟ ਹੀ ਪੈਸੇ ਲਗਦੇ ਐਨਾ।
ਏਵੇਂ ਤੇ ਮਤਲਬ ਪਹਿਲਾਂ ਕਿਦਾ ਉਹ ਬੰਦਾ ਮਨ ਗਿਆ। ਪਹਿਲਾ ਤੇ ਨਹੀਂ ਉਹ ਲਿਆਂਦਾ ਸੀ।
ਪਹਿਲਾ ਨਹੀਂ ਜਾਣ ਡਿਆ ਸੀ ਪਤਾ ਨਹੀਂ ਇਕ ਬੱਚਾ ਉਹਨੂੰ ਹੋਰ ਮਿਲ ਗਿਆ ਫੇਰ ਚਲ ਜਾਂਦਾ ਵਾ ਸ਼ਾਇਦ ਦੋ ਹੀ ਬੱਚੇ ਲੈਨ ਜਾਂਦਾ ਵਾਂ।
ਅੱਛਾ
ਹੁ ਚੰਗਾ ਵਾਂ ਨਹੀਂ ਤੇ ਮੇਰੀ ਬੋਤ ਬਡਾ ਸਿਆਪਾ ਹੋ ਜਾਨਾ ਸੀ। ਤੁਰਿਆ ਮੇਰੇ ਕੋਲ ਜਾਣ ਨਹੀਂ ਡਿਆ।
ਫ਼ੇਰ ਓਦੇ ਸਕੂਲ ਦਾ ਕਿ ਹੋਊਗਾ। ਕਿਉਂਕੀ ਉਥੇ ਤੇ ਫੇਰ ਰਹਿਣੇ ਪੈਂਦੇ ਕਿੰਨੇ ਕਿੰਨੇ ਦਿਨ ਰੱਖ ਲੈਂਦੇ ਆ ਓਹ।
ਉਹ ਵੀ ਗੱਲ ਦਾ ਇਥੇ ਡਰ ਇਆ ਕਿ ਇੰਨੇ ਦਿਨ ਕੋਣ ਹੀ ਰਹਿ ਸ
ਉਹਨਾਂ ਨੇ ਬਹੁਤ। ਗੱਲਾ ਸੁਣਾਉਣੀਆਂ ਵਾਂ ਉਹਨਾਂ ਨੇ ਕਹਿਣਾ ਘਰ ਚ ਕੋਈ ਵੀ ਨਹੀਂ ਸੀ ਤੁਹਾਡੇ। ਜਿਹੜਾ ਸਕੂਲ ਭੇਜ ਸਕੇ।
ਨਹੀਂ ਤਾਂ ਛੋ ਤੈਨੂੰ ਧੱਕਾ ਓਥੂ ਘਰ ਚਲ ਦੋ ਚਾਰ ਨਾਗੇ ਕਰਾਕੇ ਕਲਾਹਦੁ ਕਾ ਕੋਈ।
ਦੇਵੋ
ਉੱਤੇ ਵਾਲਿਆ ਦੇ ਨਾਲੇ ਭਲੇ ਬੰਦਾ ਘਲਾਦੁ ਗਾ ਟੀਫਿਨ ਤੇ ਪਾਉਣਾ ਖਾਲੀ ਉਦਾ। ਬਿਸਕੁਟ ਯਾ ਗਾਠੀਆ ਕੁਛ ਵੀ ਦੇਕੇ ਤੇ ਉਨ੍ਹਾਂ ਨੂੰ ਹੀ ਕਹੋ ਏਨੂੰ ਵੀ ਛੱਡ ਆਓ।
ਹਾਂ ਏ ਕੀਤਾ ਜਾ ਸਕਦਾ ਕਿ ਅਗਰ ਉਹ ਰੁਕਦੇ ਤੇ ਉਨ੍ਹਾਂ ਨੂੰ ਕਹੋ ਉਨੂੰ ਵੀ ਲੇ ਜਾਓ। ਤੇ ਲੈ ਵੀ ਆਇਓ।
ਤੇ ਉਹਦੀ ਤੇ ਕੋਈ ਟੈਂਸ਼ਨ ਨਹੀਂ ਹੈ। ਟੈਂਸ਼ਨ ਸਾਰੀ ਵੱਡੀ ਦੀ ਹੋ ਜਾਣੀ।
ਉਤੋਂ ਪੜਾਈ ਵੀ ਹੁਣ ਵੱਡੀ ਕਲਾਸ ਹੋ ਗਈਂ ਪੜਾਈ ਹਾਰਡ ਹੋ ਗਈ ਹਾਂ। ਨੋਟਸ ਹੰਦੇ ਆ ਪੜ੍ਹਨਾ ਜ਼ਰੂਰੀ ਹੈ ਸਕ ਸਕੂਲ ਜਾਣਾ ਜ਼ਰੂਰੀ ਹੈ
ਸਮੀਸ ਹੋ ਜਾਣੇ ਆ ਉੱਥੋਂ ਇਗਜ਼ਾਮ ਵੀ ਆਉਣ ਵਾਲੇ ਆ ਫਿਰ ਨੋਟਸ ਹੀ ਨਹੀਂ ਰਹੂਗੇ ਤੇ ਪੜ੍ਹੂਗੇ ਵੀ ਕੀ ਓਦਾਂ ਹੀ ਟਊਸ਼ਨ ਟੀਚਰ ਇੰਨੀ ਬਦਮਾਸ਼ ਹੈ ਕਿੰਨੀਆਂ ਗੱਲਾਂ ਸੁਣਾਉਂਦੀ ਆ। ਉਹਨੂੰ ਬੋਲ ਉਹਨੂੰ ਬੋਲਿਆ ਸੀ ਕਿ ਕਿਤਾਬ ਤੋਂ ਵੀ ਜੋ ਪੜ੍ਹਾ ਸਿਲੇਬਸ ਆਇਆ ਬ ਜੋ ਸਾਇੰਸ ਦਾਸ ਟੀ ਦਾ ਜੀ ਕੇ ਓਕੇ ਦਾ ਤੇ ਉਹ ਕਾਪੀ ਤੋਂ ਵੀ ਪੜ੍ਹਾ ਤੇ ਕਹਿੰਦੀ ਅਹ ਕਿਤਾਬ ਤੋਂ ਵੀ ਪੜ੍ਹਾਉਣ ਕਹਿ ਦਿੱਤਾ ਵਾ ਕਾਪੀਆਂ ਤੋਂ ਵੀ ਪੜ੍ਹਾਉਣ ਕਹਿ ਦਿੱਤਾ ਵਾ ਆਪ ਤੇ ਘਰ ਕੁਛ ਪੜ੍ਹਾਉਂਦੇ ਨੀ ਏ
ਮੂੰਹ ਤੇ ਇੱਦਾਂ ਕਹਿ ਦਿੰਦੀ ਆ ਬੱਚਿਆਂ ਦੇ
ਬੋਲ ਦਿੰਦੀ ਆ ਸਿਰ ਤੱਕ ਕਰ ਦੱਸ ਦਿੰਦੀ ਹੈ
ਤੇ ਉਨਹੂ ਫ਼ਿਰ ਪੈਸੇ ਕਿਸ ਲਈ ਦੇਂਡਏ ਫ਼ਿਰ ਕਰ ਚੇ ਪੜਾਉਣਾ ਵਾਂ ਤੇ।
ਜੀਹਾ ਹਾਂ ਤੂੰ ਸੋਚਿਆਂ ਹੁਣ ਜ਼ਿਆਦਾ ਭੁੱਲ ਆਹ। ਹੁਣ ਜਿਆਦਾ ਬੋਲੂਗੀ ਤੇ ਮੇ ਵੀ ਫੋਨ ਕੈਕੇ ਬੋਲਣਾ ਹੈ ਕਿ ਤੂੰ ਕਿਉਂ ਰੋਜ਼ ਰੋਜ਼ ਬੱਚ ਬੱਚਿਆ ਦੇ ਸਾਹਮਣੇ ਬੋਲਦੀ ਜੇ ਤੈਨੂੰ ਕੋਈ ਗੱਲ ਲੱਗਦੀ ਵੀ ਆ ਤੇ ਤੂੰ ਆਪਣੇ ਮਨ ਚ ਹੀ ਰਹਿ ਬੱਚੇ ਕਰ ਆ ਕੇ ਗੱਲ ਦੱਸਦੇ ਆ
ਇੰਨਾ ਵੀ ਮੂੰਹ ਜੋੋਰ ਨੀ ਹੋਣਾ ਚਾਹੀਦਾ ਵਾ
ਹਾਂ ਕੁੱਝ ਗੱਲ ਅਗਰ ਇਨਸਾਨ ਨੂੰ ਲੱਗਦੀ ਹੈ ਤੇ ਆਪਣੇ ਮਨ ਚ ਬੋਲ ਲੈਣੀ ਚਾਹੀਦੀ ਹੈ ਨਾ
ਹਮ ਐ ਮੈਂ ਤੇ ਕ ਸਾਈਕੋ ਵ ਪਾਗਲ ਆ ਮ ਜੋਰ ਮ
ਮਾਮਈ ਨਾ ਤੇ ਲਗੂ ਕੋਈ ਟਿਊਸ਼ਨ ਨੀ ਆ ਤੇ ਕੋਈ ਦਿੱਕਤ ਹੁੰਦੀ ਹੈ ਉਹ ਕੁੜੀ ਪੜ੍ਹਾਉਂਦੀ ਸੀ ਉਹ ਜਗਾ ਪੜ੍ਹਾਉਂਦੀ ਸੀ ਉਹ ਨੀ ਇੰਨਾ ਬੋਲਦੀ
ਕੋਈ ਵੀ ਨੀ ਇਨਾ ਬੋਲਦਾ ਮੂੰਹ ਤੇ
ਤਾਂ ਬੋਲਦੀ ਹੁੰਦੀ ਸੀ ਕਿ ਨਹੀਂ ਹੋਮਵਰਕ ਕਰਕੇ ਆਈ ਆ ਇਏਦਾਂ ਕਿ
ਜੇ ਉਹਨੂੰ ਇੰਨੀ ਜੇ ਲੱਗਣ ਡ ਤੇ ਬੰਦ ਕਰਦੇ ਸਿਰਫ਼ ਆਪ ਪੜ੍ਹੇ ਨਹੀਂ ਪੜ੍ਹਾ ਸਕਦੇ ਜੇ ਸਭ ਨੂੰ ਦੂਜਿਆਂ ਨੂੰ ਤੇ ਆਸ ਪਾਸ ਕੋਈ ਚੰਗਾ ਆਸ ਪਾਸ ਕੋਈ ਚੰਗਾ ਟਊਸ਼ਨ ਨ ਆ ਨਾ
ਹ ਮੈਂ ਤੂੰ ਸੋਚਿਆ ਨੀ ਸੀ ਇੱਕ ਦਿਨ ਮੈਨੂੰ ਬੋਲਲੀ ਦੇਣਾ ਕਿ ਤੈਨੂੰ ਜੋ ਵੀ ਗੱਲ ਹੁੰਦੀ ਹੈ ਨਾ ਆਪਣੇ ਮਨ ਚ ਰੱਖਿਆ ਕਰ ਬੱਚੇ ਘਰ ਜਾ ਕੇ ਬੋਲਦੇ ਆ ਨਾ ਫਰ ਚੰਗਾ ਨਹੀਂੀ ਲੱਗਦਾ ਸੁਣਨ ਚ
ਤੂੰ ਤੇ ਕੁਛ ਬੋਲਦੀ ਨੀ ਇਸ ਲਈ ਤੂੰ ਇੰਨਾ ਸਿਰ ਚੜ੍ਹ ਗਈ ਆ
ਹਾਂ ਇਹ ਤਾਂ ਗੱਲ ਸਹੀ ਆ
ਕਿੱ ਤੱਕ ਗੂੰਗੀ ਹੋ ਜਾੇਓ
ਰੋਜ਼ ਦਿਹਾੜੀ ਤ ਕੁਛ ਨਾ ਕੁਛ ਬੋਲਦੀ ਆ ਰੋਜ਼ ਦਿਹਾੜੀ ਤੂੰ ਬੋਲਦੀ ਹ ਫੀਸ ਦੇਣ ਡ ਤੇ ਪੜ੍ਹਾਉਣ ਨੂੰ ਦੇਣ ਡ ਕਿ ਕਰ ਨੀ ਪੜ੍ਹਾ ਸਕਦਾ ਉਹ ਤੇ ਮਾਰਦੀ ਵੀ ਆ ਬੱਚਿਆਂ ਨੂੰ ਛੱਟ ਛੱਟ
ਉਹਦੀ ਤੇ ਸ਼ਕਲ ਹੀਈ ਉਹੋ ਜਿਹੀ ਹੈ ਗੁਸੈਲੀ ਜੀ ਜਹੋ ਜਿਹੀ ਸ਼ਕਲ
ਖੜੂਸੀ ਨਾ ਇਨਾਸ ਬ ਰੋਡ ਬਹੁਤ ਬਦਮਾਸ਼ ਪਿਆ ਉਹ
ਅ ਤੇਨੂੰ ਸਕੋ ਟੀਚਰ ਕਹਿੰਦੇ ਆ ਉਹਨੂੰ ਪਤਾੀ ਹੋਊਗਾ ਉਹਨੂੰ ਦੱਸ ਦੇਣਾ ਚਾਹੀਦਾ ਕਿ ਤੈੂੰ ਸਾਈਕੋ ਟੀਚਰ ਰੱਖਿਆ
ਚੱਲ ਠੀਕ ਕਿਆ ਰਹਿਤਾ ਹਂਡੀ
ਠੀਕ ਹੈ
ਹ